ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
ਵਧੀਆ- ਵਧੀਆ ਤੁਸੀਂ ਦੱਸੋ ਤੁਹਾਡਾ ਕੀ ਹਾਲ ਚਾਲ ਹੈ?
ਮੈਂ ਵੀ ਵਧੀਆ, ਸੋ ਗੇ ਸੀ।
ਹਾਂਜੀ- ਹਾਂਜੀ ਬਸ ਉਹਨੇ ਲੰਚ ਕੀਤਾ ਤੇ, ਹੁਣ ਬਸ ਮੈਂ ਬਸ ਕੁਛ ਨੀ, ਬੱਚਿਆਂ ਨੂੰ ਹੁਣੇ ਲੰਚ ਕਰਵਾਇਆ। ਔਰ ਬੈਠੀ ਹੋਈ ਸੀਗੀ। ਤੁਸੀਂ ਸੁਣਾਓ ਤੁਸੀਂ ਕੀ ਕਰਦੇ ਪਏ ਹੋ?
ਬਸ ਕੁਛ ਨੀ ਅਸੀਂ ਵੀ ਲੰਚ ਕਰਕੇ ਫ੍ਰੀ ਹੋਏ ਹਾਂ। ਅੱਜ ਤੁਹਾਨੂੰ ਦੱਸੀਏ ਮੈਂ ਕਿਹਾ ਵੈਦਰ ਬੜਾ ਅੱਛਾ ਹੋ ਗਿਆ ਸਾਡਾ ਤੇ।
ਹਾਂਜੀ-ਹਾਂਜੀ ਹਾਂ ਬਿਲਕੁਲ-ਬਿਲਕੁਲ। ਇੱਧਰ ਵੀ ਆ ਰਹੀ, ਇੱਧਰ ਵੀ ਅੱਜ ਵੈਦਰ ਬਹੁਤ ਅੱਛਾ ਹੋਇਆ, ਹੋਇਆ। ਔਰ ਆਏ ਸਵੇਰ ਦੀ ਬਾਰਿਸ਼ ਵੀ, ਆ ਰਹੀ ਹੈ ਤੇ ਕੀ ਕਹਿੰਦੇ ਆ, ਬੱਚੇ ਵੀ ਬੜੇ ਖੁਸ਼ ਨੇ, ਮੌਸਮ ਦੇਖ ਕੇ ਮੇਰੇ ਬੱਚੇ ਤੇ ਕਿੰਨੀ ਵਾਰੀ ਬਾਹਰ ਨਹਾ ਵੀ ਆਏ ਨੇ ਜਾ ਕੇ ਬਾਰਿਸ਼ ਵਿੱਚ।
ਬਿਲਕੁਲ - ਬਿਲਕੁਲ ਸਹੀ ਗੱਲ ਏ।
ਹਾਂਜੀ। ਔਰ ਅੱਜ ਸਵੇਰ ਦੇ ਕੱਪੜੇ ਸੁੱਕਨਣੇ ਪਾਏ ਹੋਏ ਸੀ। ਧੋਕੇ ਬਾਹਰ, ਪਤਾ ਹੀ ਨਹੀਂ ਚੱਲਿਆ। ਉਹ ਵੀ ਗਿੱਲੇ ਹੋ ਗਏ।
ਅਸੀਂ ਤੇ ਘਰ ਦੇ ਅੰਦਰ ਹੀ ਪਾਏ ਨੇ ਸਟੈਂਡ ਦੇ ਪਾਣੇ ਸੀ ਉਹ ਪਰ ਫੇਰ ਪਾਏ ਹੀ ਨਹੀ ਕਿਹਾ ਬਾਰਿਸ਼ ਇਸ ਦੇ ਚਾਂਸਿਸ ਨੇ, ਵੈਦਰ ਚੈੱਕ ਕੀਤਾ ਤੇ ਫੇਰ ਕਹਿ ਹੀ ਰਹੇ ਨੇ ਅੱਜ ਫੁਲ ਡੇ ਐਵੇ ਹੀ ਰਹੇਗਾ ਕਦੀ ਆਏਗੀ ਕਦੀ ਜਾਏਗੀ ਮੇ ਅਸੀਂ ਫੈਨ ਦੇ ਨ
ਨੂੰ ਵੀ ਇਸ ਸਾਡੀ ਵਾਲੀ ਸਾਈਡ ਤੇ ਰਾਤ ਨੂੰ ਵੀ ਕਾਫ਼ੀ ਬਾਰਿਸ਼ ਹੋਈ ਹੈ
ਹਾਂਜੀ-ਹਾਂਜੀ
ਔਰ ਕੀ ਕਹਿੰਦੇ ਅ ਸੀ ਸਗੋਂ ਕੱਲ੍ਹ ਮਾਰਕੀਟ ਵੀ ਜਾਣਾ ਸੀਗਾ ਤੇ ਉਹਦੇ ਕਰਕੇ ਜਾ ਵੀ ਨਹੀ ਪਾਏ ਰਾਤੀ ਸੀ ਲੇਟ ਜਾਂ ਵਾਰੀ ਸਟਾਰਟ ਹੋ ਗਈ ਸੀ ਨੋਨ ਸਾਡੇ ਨੌ ਵਜੇ ਜਾਣਾ ਸੀਗਾ ਔਰ ਜਾ ਨਹੀ ਪਾਈ
ਨਹੀਂ ਪਰ ਠੀਕ ਏ ਬਾਰਿਸ਼ ਬਹੁਤ ਜਰੂਰੀ ਸੀ ਨਾ ਰਿਲੈਕਸ ਫੀਲ ਹੋ ਗਿਆ ਥੋੜਾ ਜਾ ਨਾ ਇੰਨੀ ਤੇਜ਼ ਗਰਮੀ ਤੋ। ਥੋੜੀ ਜਿਹੀ ਰਾਹਤ ਤੇ ਮਿਲ ਹੀ ਗਈ ਏ।
ਬਿਲਕੁਲ-ਬਿਲਕੁਲ ਕਾਫੀ ਦਿਨਾਂ ਤੋਂ ਕਾਫੀ ਗਰਮੀ ਸੀਗੀ ਔਰ ਥੋੜ੍ਹਾ ਅੱਛਾ ਲੱਗਿਆ
ਐਟਮੋਸਫੇਅਰ ਸਾਡਾ ਸਾਰਾ ਇੰਨੀ ਗਰਮੀ ਹੈ ਔਰ ਡਰਾਏ ਦੀ ਗਰਮੀ।
ਸਗੋਂ ਅੱਛਾ ਹੋ ਗਿਆ ਅੱਜ ਬਾਰਿਸ਼ ਆ ਗਈ ਹੈ ਮੌਸਮ ਥੋੜਾ ਠੀਕ ਹੋ ਗਿਆ ਅੱਗੋਂ ਬੱਚਿਆਂ ਨੇ ਸਕੂਲ ਜਾਣਾ ਹੈ। ਥੋੜਾ ਮੌਸਮ ਅੱਛਾ ਹੁੰਦਾ ਪਿਆ ਬੱਚਿਆਂ ਨੂੰ ਈਜ਼ੀ ਰਹੇਗਾ ਸਕੂਲ ਜਾਣ ਲੱਗਿਆ।
ਸਹੀ ਗੱਲ ਏ, ਨਹੀਂ ਸਾਡਿਆਂ ਦੀ ਤੇ ਅੱਜ ਹੀ ਓਪਨਿੰਗ ਸੀ ਸ ਸਕੂਲ ਦੀ ਪਰ ਉਹ ਗਏ ਨੀ ਬਾਰਿਸ਼ ਆ ਗਈ ਫਸਟ ਡੇ ਫਸਟ
ਫਸਟ ਡੇ ਅੱਛਾ-ਅੱਛਾ ਠੀਕ ਹੈ-ਠੀਕ ਹੈ ਸਾਡੇ ਬੱਚੇ ਛੋਟੇ ਆ ਨਾ ਇਹਨਾਂ ਦਾ ਥੋੜਾ ਲੇਟ ਲੱਗ ਰਿਹਾ ਸ ਕੂਲ ਇਹਨਾਂ ਦੇ ਫਾਈਵ-ਸਿਕ੍ਸ ਡੇਜ਼ ਬਾਅਦ ਲੱਗਣਾ ਸਕੂਲ ਫਿਰ ਉਹ
ਨਹੀਂ ਉਹਨਾਂ ਦੇ ਤੇ ਬਸ ਛੁੱਟੀ ਹੋ ਗਈ, ਉਹਨਾਂ ਨੇ ਬਾਰਿਸ਼ ਵੇਖ ਕੇ ਕਿਹਾ ਅਸੀਂ ਜਾਣਾ ਹੀ ਨਹੀਂ।
ਹਾਂ-ਹਾਂ
ਇੰਨਾ ਅੱਛਾ ਮੌਸਮ ਹੈ ਮੰਮੀ ਬੱਚੇ ਨੀ ਆਉਣਗੇ ਯੇ ਵੋ ਆਪਾਂ ਜਾ ਹੀ ਨਹੀ ਰਹੇ
ਹਾਂਜੀ-ਹਾਂਜੀ ਚਲੋ ਕੋਈ ਗੱਲ ਨੀ ਬੱਚਿਆਂ ਨੇ ਵੀ ਆਪਣਾ ਦੇਖਣਾ ਉਹਨਾਂ ਨੂੰ ਵੀ ਥੋੜੀ ਇੰਜੋਏਮੈਂਟ ਦੀ ਜ਼ਰੂਰਤ ਹੁੰਦੀ ਹੈ ਵੈਦਰ ਦੇਖ ਕੇ ਹਾਂ-ਹਾਂ ਹਾਂ-ਹਾਂ ਚਲੋ ਵਧੀਆ-ਵਧੀਆ ਬੱਚੇ ਖੁਸ਼ ਹੋ ਗਏ ਨੇ ਤੇ ਮੈਂ ਤੇ ਸਗੋਂ ਅੱਜ ਆਪਣੀਆਂ ਬਲੈਂਕਟ ਵਾਸ਼ ਕਰਨੇ ਸੀਗੇ। ਮੈਂ ਕਿਹਾ ਚੱਲ ਅੱਜ ਧੋਨੀ ਆ ਤੇ ਮੈਂ ਪਾਵਾਂਗੀ ਅੱਜ ਬਾਰਿਸ਼ ਨੀ ਨਿਕਲੀ ਸੋ ਮੇਰਾ ਉਹ ਵਾਲਾ ਕੰਮ ਵੀ ਰਹਿ ਗਿਆ ਬਾਰਿਸ਼ ਨਾਲ, ਵੀ ਚਲੋ ਹਾਂ। ਵੀ ਚਲੋ ਮੈਂ ਸੁਕਨੇ ਪਾਵਾਂਗੀ ਧੁੱਪ ਨਿਕਲੀ ਨੀ ਉਹ ਕੰਮ ਵੀ ਮੇਰਾ ਰਹਿ ਗਿਆ
ਬਿਲਕੁਲ ਹਾਂ ਫਾਇਦੇ ਵੀ ਨੇ ਤੇ ਨੁਕਸ ਸਾਨ ਵੀ ਨੂੰ ਹੁਣ ਬਾਰਿਸ਼ ਆਈ ਏ ਸਾਡੇ ਹੁਣ ਕੱਪੜੇ ਹੁਣ ਦੋ-ਤਿੰਨ ਦਿਨ ਰੁਲਣ ਗਏ ਦੇ ਨਾ ਇੰਡੋਰ ਸੁੱਕਨੇ ਤੇ ਹੈ ਨੀ ਹਵਾ ਹੈ ਨੀ ਬਾਹਰ ਔਰ ਯ ਤੇ ਲਗਾਤਾਰ ਚੱਲਦੀ ਰਹੇ ਨਾ ਰੁਕ ਰੁਕ ਵਾਲੀ ਬਾਰਿਸ਼ ਬੜਾ ਤੰਗ ਕਰਦੀ ਏ।
ਹਾਂਜੀ-ਹਾਂਜੀ ਅੱਛਾ ਕਿੰਨੇ ਦਿਨਾਂ ਤੋਂ ਨਾ ਜਿਵੇਂ ਕਿ ਕਹਿੰਦੇ ਹੈ ਕੱਪੜੇ ਬੜੇ ਅੱਛੇ ਸੁੱਕਦੇ ਪਏ ਸੀਗੇ ਆਪਦੇ ਕੱਪੜੇ ਬੜੇ ਅੱਛੇ ਸੁੱਕ ਸੁੱਕ ਰਹੇ ਸੀਗੇ ਹੁਣ ਕੀ ਕਹਿੰਦੇ ਆ ਮੈਂ ਤੇ ਕੱਲ ਰਾਤੀ ਵੀ ਕੱਪੜੇ ਬਾਹਰ ਸੁੱਕਣੇ ਪਾਏ ਸੀ ਤੇ ਬਾਰਿਸ਼ ਆ ਗੀ ਮੇਰੇ ਫਿਰ ਕੱਪੜੇ ਗਿੱਲੇ ਮੈਨੂੰ ਫਿਰ ਦੁਬਾਰਾ ਧੋਣੇ ਪਏ ਕੱਪੜੇ ਕੰਮ ਵੱਧ ਵੀ ਜਾਂਦਾ ਹੈ ਹਾਂਜੀ ਫਿਰ ਦੁਬਾਰਾ ਧੋਤੇ ਹੋਣ ਆਉਂਦਾ ਸਟੈਂਡ ਫੈਨ ਚਲਾ ਕੇ ਅੰਦਰ ਹੀ ਸੁੱਕਨਣੇ ਪਾਏ ਹੋਏ ਨੇ।
ਸਹੀ ਗੱਲ ਹੈ ਅਸੀਂ ਵੀ-ਅਸੀਂ ਵੀ ਘਰ ਦੇ ਅੰਦਰ ਹੀ ਪਾਏ ਨੇ ਬਸ ਇਹ ਕੋਟਨ ਵਾਲੇ ਤੇ ਸੁੱਕ ਜਾਣਗੇ ਹਾਰਡ ਜਿਹੜੇ ਹੈਗੇ ਨੇ ਥੋੜੇ ਮੋਟੇੱਪੜੇ ਨੇ ਉਹ ਨੀ ਸੁੱਕ ਕਰਣਗੇ ਨਾ ਜਿਵੇਂ ਤੋਲੀਏ ਹੋ ਗਏ, ਬੈਡਸ਼ੀਟਾਂ ਹੋ ਗਿਆ ਇਹ ਚ ਕਰ ਏ, ਬਾਕੀ ਤੇ ਚਲੋ ਸੁੱਕੀ ਜਾਣਗੇ ਥੋੜੇ-ਥੋੜ੍ਹੀ ਪ੍ਰੈਸ ਮਾਰ ਕੇ ਸੈੱਟ ਹੋ ਜਾਣਗੇ।
ਹਾਂ ਅੱਛਾ ਫੇਰ ਮੈਂ ਇੱਕ ਚੀਜ਼ ਹੋਰ ਵੀ ਸੁਣੀ ਹੈ ਵੀ ਬਾਰਿਸ਼ ਵਾਲੇ ਪਾਣੀ ਦਾ ਬੜਾ ਅੱਛਾ ਯੂਜ਼ ਹੋ ਜਾਂਦਾ ਹੈਗਾ ਤੁਸੀਂ ਇਹਨੂੰ ਫਿਲ ਕਰਕੇ ਰੱਖੋ ਨਾ ਕਿਸੀ ਭਾਂਡੇ ਵਿੱਚ ਹਾਂ ਤੁਸੀਂ ਆਪਣੇ ਚਾਹੇ ਇਨਵਰਟਰ ਦੇ ਵਿੱਚ ਪਾਓ ਜਦੋਂ ਨੀਡ ਹੋਏਗੀ ਜ਼ਰੂਰਤ ਤੁਹਾਨੂੰ ਲੱਗੇ
ਹਾਂਜੀ-ਹਾਂਜੀ ਨਹੀਂ ਮੌਨਸੂਨ ਦੀ ਬਾਰਿਸ਼ ਵਾਲਾ ਤੇ ਕਹਿੰਦੇ ਨੇ ਬੜਾ ਹੀ ਪਿਓਰ ਪਾਣੀ ਹੁੰਦਾ ਬਹੁਤ ਅੱਛਾ ਪਾਣੀ ਹੁੰਦਾ ਤੁਸੀਂ ਇਹਨੂੰ ਸਟੋਰ ਕਰਨਾ ਹੀ ਚਾਹੀਦਾ ਪਲਾਂਟਸ ਵਾਸਤੇ ਵੀ ਵਧੀਆ ਹੈ ਔਰ ਕਈ ਲੋਕ ਕਰਦੇ ਨੇ ਰੇਨ ਵੋਟਰ ਵੈਸ ਕਰਦੇ ਨੇ ਪਰ ਅਸੀਂ ਤੇ ਕੋਈ ਜਿਆਦਾ ਉਪਰ ਰੱਖਿਆ ਨੀ ਹੋਇਆ ਸਟੋਰੇਜ ਕਿਉਂਕਿ ਛਤ ਸਾਡੀ ਉੱਪਰ ਦੂਸਰੀ ਤੀਸਰੀ ਮੰਜ਼ਿਲ ਹੈ ਨਾ ਫੇਰ ਕੌਣ ਜਾਏ ਔਰ ਕੌਣ ਹੀ ਕਰੇ
ਹਾਂ ਨਹੀਂ-ਨਹੀਂ ਠੀਕ ਹੈ ਅੱਛਾ ਫੇਰ ਜਿਨਾਂ ਨੂੰ ਹੁਣ ਗਰਮੀ ਜਾਦਾ ਹੋ ਜਾਂਦੀ ਹੈ ਮੈਂ ਦੇਖਿਆ ਗਰਮੀਆਂ ਦੇ ਵਿੱਚ ਕਈਆਂ ਨੂੰ ਪਿੱਛੇ ਈਟਿੰਗ ਸਟਾਰਟ ਹੋ ਜਾਂਦੀ ਹੈ ਪਿੰਪਲ ਵਗੈਰਾ ਦਾਣੇ ਨਿਕਲਣੇ ਸ਼ੁਰੂ ਹੋ ਜਾਂਦੇ ਉਹਨਾਂ ਵਾਸਤੇ ਰੇਨ ਬਹੁਤ ਅੱਛੀ ਹੈ
ਹਾਂਜੀ-ਹਾਂਜੀ ਉਹ ਫਿਰ ਬਾਰਿਸ਼ ਚ ਨਹਾ ਕੇ ਨਾ ਉਹ ਉਹਨਾਂ ਦੀ ਰੈਮਡੀ ਵਕਣ ਕੰਮ ਕਰਦੀ
ਹਾਂਜੀ-ਹਾਂਜੀ ਉਹ ਸਗੋਂ ਸਾਡੀ ਮੇਡ ਕੰਮ ਵਾਲੀ ਜਿਹੜੀ ਘਰ ਆਉਂਦੀ ਹੈ ਨਾ ਉਨੂੰ ਬੜੀ ਦਿੱਕਤ ਹੋਈ-ਹੋਈ ਸੀ ਮੈਂ ਫੇਰ ਉਹਨਾ ਨੂੰ ਸਵੇਰੇ ਸੁਜੈਸਟ ਕੀਤਾ ਮੈਂ ਕਿਹਾ ਵੀ ਤੁਸੀਂ ਨਾ ਆਪਣਾ ਬਾਰਿਸ਼ ਵਿੱਚ ਥੋੜ੍ਹਾ ਜਿਹਾ ਤੁਰੋ ਫਿਰੋ ਆਪਦਾ ਨਾ। ਕੰਮ ਕੋਸ਼ਿਸ਼ ਕਰੋ ਕਿ ਬਾਰਿਸ਼ ਇਚ ਕਰੋ ਤੁਹਾਨੂੰ ਫਰਕ
ਦਿੱਕਤ ਨੀ ਆਏਗੀ ਬਿਲਕੁਲ ਸਹੀ ਗੱਲ ਹੈ। ਕਿਉਂਕਿ ਉਹਦਾ ਵੀ ਕੋਈ ਇਲਾਜ ਹੀ ਨਹੀ ਹੈ ਨਾ ਉਹ ਤੇ ਗਰਮੀ ਕਰਕੇ ਕਈ ਹੋ ਰਿਹਾ ਤੁਹਾਡੀ ਬੋਡੀ ਹੀਟ ਔਰ ਬਾਹਰ ਦੇ ਤਾਪਮਾਨ ਦੀ ਹੀਟ ਉਹਦੇ ਨਾਲ ਹੀ ਤੁਹਾਡੀ ਬੋਡੀ ਦਾ ਟੈਂਪਰੇਚਰ ਵੱਧ ਜਾਂਦਾ ਤੇ ਐਵੇਂ ਦੀ ਦਿੱਕਤਾਂ ਆਉਂਦੀਆਂ ਨੇ
ਹਾਂਜੀ-ਹਾਂਜੀ ਅੱਛਾ ਜਦੋਂ ਕੀ ਕਹਿੰਦੇ ਆ ਅਸੀਂ ਛੋਟੇ ਹੁੰਦੇ ਸੀ ਅਸੀਂ ਬੜਾ ਨਾਹ ਫਿਰਦੇ ਸੀ ਬਾਰਿਸ਼ ਦੇ ਵਿੱਚ ਸ-ਅਸੀਂ ਸਾਰੀ ਗਲੀ ਦੇ ਬੱਚੇ ਕੱ ਠੇ ਹੋ ਕੇ ਨਾ ਫੇਰ ਅਸੀਂ ਸਾਈਕਲ ਚਲਾਉਣ ਲੱਗ ਜਾਂਦੇ ਹੁੰਦੇ ਸੀਗੇ ਸਾਰਿਆਂ ਦੇ ਆਪਣੀ ਗਲੀਆਂ ਦੇ ਵਿੱਚ ਬੜਾ ਇੰਜੋਏ ਕਰਦੇ ਹੁੰਦੇ ਸੀਗੇ ਸਾਡੇ ਵਾਲੀ ਸਾਈਡ ਬੱਚੇ ਬੜਾ ਅੱਜ ਕੱਲ੍ਹ ਤਾ ਬੱਚੇ ਖੈਰ ਇਨਾ ਨਹੀ ਬਾਹਰ ਅਹ ਜਾਂਦੇ ਹੈਗੇ ਖੁਸ਼ ਹੋ ਕੇ ਵੀ ਬਾਰਿਸ਼ ਆ ਰਹੀ ਹੈ ਅਸੀ ਵੀ ਪਰਹੇਜ਼
ਨਹੀ ਪਰ ਮੈਂਰਾ ਤੇ ਕਦੀ ਮੈਨੂੰ ਹੁਣ ਵੀ ਬਚਪਨ ਆ ਜਾਂਦਾ ਜੇ ਮੈਂ ਸਹੀ ਦੱਸਾਂ ਨਾ। ਮੈਂ ਆਪਣੇ ਮਾਈਕੇ ਜਾਂਦੀ ਹਾਂ ਨਾ ਫੇਰ ਉੱਥ
ਅੱਛਾ-ਅੱਛਾ ਬਿਲਕੁਲ ਹਾਂ, ਉਹ ਹਾਂ-ਹਾਂ। ਨਹੀਂ-ਨਹੀਂ ਅੱਛੀ ਗੱਲ ਹੈਗੀ ਹੈ ਥੋੜਾ ਆਇਆ ਹਾਂ ਹੁਣਾ
ਕਈ ਵਾਰੀ ਬੱਚਾ ਬਣਨਾ ਅੱਛਾ ਲੱਗਦਾ ਨਾ ਆਪਣੇ ਬਚਪਨ ਦੀ ਯਾਦ ਨੂੰ ਯਾਦ ਕਰੋ।
ਹਾਂਜੀ ਉਹ ਵੀ ਜਰੂਰੀ ਹੈ। ਬਿਲਕੁਲ ਉਹ ਵੀ ਜ਼ਰੂਰੀ ਹੈ ਚੀਜ਼ ਤੇ ਅੱਛਾ ਸਗੋਂ ਬਚ ਜਾਂ ਬਣਨਾ ਚਾਹੀਦਾ ਕਈ ਵਾਰੀ ਨਹਾਣਾ ਧੋਣਾ ਚਾਹੀਦਾ ਬਾਰਿਸ਼ ਦੇ ਵਿੱਚ ਮਜ਼ਾ ਆ ਦਾ ਅੱਛਾ ਪਹਾੜਾਂ ਤੇ ਚਲੇ ਜਾਓ ਨਾ ਉੱਥੇ ਜਦੋਂ ਬਾਰਸ਼ ਹੁੰਦੀ ਫੇਰ ਬੜਾ ਮਜ਼ਾ ਆ ਉਹ ਵੈਦਰ ਓਰ ਤੁਸੀਂ ਡਬਲ ਇੰਜੋਏ ਕਰ ਰਹੇ
ਬਿਲਕੁਲ ਪਰ ਮੈਨੂੰ ਬੜਾ ਡਰ ਲੱਗਦਾ ਪਹਾੜੀ ਇਲਾਕੇ ਚ ਨਾ ਲੈਂਡਸਲਾਈਡ ਔਰ ਸ ਬਾਰਿਸ਼ ਵਾਲੇ ਖ਼ਤਰੇ ਚ ਮੈਨੂੰ ਡਰ ਲੱਗਦਾ ਕਿ ਬੜਾ ਸਲੀਪਰੀ ਹੋ ਜਾਏਗਾ ਤੁਹਾਨੂੰ ਡਰ ਹੀ ਲੱਗਾ ਰਹੇਗਾ ਕਿਉਂਕਿ ਉਹ ਸੜਕਾਂ ਬੜੀਆਂ ਛੋਟੀਆਂ ਨੇ ਮਜ਼ਾ ਤੇ ਬੜਾ ਆਉਂਦਾ ਪਰ ਬਸ ਇਹ ਕਿ ਕਮਰੇ ਚੋਂ ਹੀ ਇੰਜੋਏ ਕਰੋ ਬਸ ਬਾਹਰ ਨਿਕ ਨਿਕਲਦਾ ਹੀ ਨਾ ਡਰ ਲੱਗਣ ਲੱਗ ਜਾਂਦਾ ਹੈ ਉੱਥੇ ਤੇ ਡਰਾਏ ਚੀ ਜਾਣ ਦਾ ਫਾਇਦਾ ਵੈਸੇ ਕਹਿੰਦੇ ਨੇ।
ਹਾ ਬਈ ਅੱਛਾ-ਅੱਛਾ ਮੌਸਮ ਸਾਡਾ ਨਵਾਂ-ਨਵਾਂ ਵਿਆਹ ਹੋਇਆ ਸੀਗਾ ਉਸ ਟਾਈਮ ਤੇ ਬਾਰਿਸ਼ ਬੜੀ ਅੱਛੀ ਲੱਗ ਰਹੀ ਸੀ ਸਾਨੂੰ ਅਸੀਂ ਘੁੰਮਣ ਗਏ ਸੀਗੇ ਵੀ ਹਾਂ ਵੈਦਰ ਬੜਾ ਅੱਛਾ ਹੋ ਗਿਆ ਰ ਅਸੀਂ ਇੰਜੋਏ ਵੀ ਕਾਫ਼ੀ ਕੀਤਾ ਥੋੜਾ ਜਿਹਾ ਹਰ ਇੱਕ ਚੀਜ਼ ਦਾ ਦੇਖੋ ਫਾਇਦੇ ਵੀ ਨੇ ਨੁਕਸਾਨ ਵੀ ਨੇ ਪਰ ਮਜ਼ਾ ਆਇਆ ਉਹ ਲੇਡੀਜ਼ ਦੇ ਵਿੱਚ ਹਾਂ। ਹੁਣ ਜਿਵੇਂ-ਜਿਵੇਂ ਵੱਡੇ ਹੁੰਦੇ ਜਾਂਦੇ ਆ ਥੋੜੇ ਜਿਹੇ ਬੱਚੇ ਜਿਵੇਂ ਹੋ ਗਏ ਨੇ ਸਾਨੂੰ ਉਹ ਚੀਜ਼ ਥੋੜੀ ਜਿਹੀ ਇਝ ਲਗਦੀ ਹੈ ਵੀ ਹਾਂ ਹੁਣ ਬੱਚੇ ਨਾ ਕਰਨ ਇਹਨਾ ਦੇ ਕ- ਕੱਪੜੇ ਗੰਦੇ ਹੋ ਜਾਣਗੇ, ਖ਼ਰਾਬ ਹੋ ਜਾਣਗੇ ਔਰ ਅੰਦਰ ਗੰਦੇ ਟਾਇਰ ਲੈ ਕੇ ਆਣੇ ਇਹਨਾਂ ਨੇ ਸਾਈਕਲ ਲੈ ਕੇ ਆਣਾ, ਉਹ ਚੀਜ ਥੋੜੀ ਹੋਸ਼ਚ-
ਉਹ ਤੇ ਫੇਰ ਬੜੀ ਮੈਸੀਜੇ ਉਹ ਤੇ ਪੁੱਛੋ ਹੀ ਨਾ, ਮੇਰਾ ਤੇ ਪੂਰਾ ਘਰ ਗੰਦਾ ਹੋ ਜਾਦਾ। ਵਾਈਟ ਫਲੋਰਿੰਗ ਹੈ ਨਾ ਇੱਕ ਜਾਣਾ ਵੀ ਚਿੱਕੜ ਵਾਲਾ ਆਏ। ਤੇ ਬਸ ਫੇਰ ਉਹ ਜੇ ਤੇ ਯਾਦ ਰਹਿ ਗਿਆ ਕਿ ਗੰਦੀ ਇਹ ਚੱਪਲ ਬਾਹਰ ਉਤਾਰਨੀ ਤੇ ਠੀਕ ਹੈਏ ਗੇਟ ਤੇ। ਜੇ ਆ ਗਈ ਗ਼ਲਤੀ ਨਾਲ ਅੰਦਰ, ਫੇਰ ਤੇ ਚਲੋ ਪੋਚਾ ਹੀ ਫ਼ੜ ਕੇ ਬੈਠੇ ਰਹੋ ਸਾਰਾ ਦਿਨ।
ਸਹੀ ਗੱਲ ਹੈ, ਅੱਛਾ ਸਾਰਾ ਦਿਨ ਬਸ,
ਮੀਂਹ ਆਉਂਦਾ ਜਨਾਂ, ਘਰ ਦੇ ਅੰਦਰ ਬੜਾ ਹਿਊਮਿਡ ਹੋ ਜਾਂਦਾ ਬੜੀ ਗੁਮਸ ਹੋ ਜਾਂਦੀ ਜੇ। ਪੱਖੇ ਨਾਲ ਵੀ ਫ਼ਰਸ਼
ਹਾਂ- ਹਾਂ- ਹਾਂ। ਆਹੋ! ਸਹੀ ਗੱਲ ਹੈ। ਹਾਂ, ਅੱਛਾ ਫੇਰ ਇਸ ਤੋਂ ਬਾਅਦ ਅਗਰ ਤਾਂ ਹਵਾ ਚੱਲ ਪਈ, ਫੇਰ ਤਾਂ ਬੜਾ ਵਧੀਆ। ਕਿਹਾਂ ਬਾਰਿਸ਼ ਹੋਈ ਹੈ, ਅੱਜ ਮੌਸਮ ਅੱਛਾ ਹੈ। ਜੇ ਧੁੱਪ ਨਿਕਲ ਆਾਈ ਬਾਰਿਸ਼ ਤੋਂ ਬਾਅਦ, ਫਰ ਬੜੀ ਚੁਭਦੀ ਹੈ ਧੁੱਪ, ਫੇਰ ਬੜੀ ਕਾਹਾਲੀਆਂ
ਫੇਰ ਤੁਹਾਨੂੰ ਰਾਹਤ ਨਹੀਂ ਮਿਲ ਸਕਦੀ। ਇੰਨੀ ਇਰੀਟੇਸ਼ਨ ਹੁੰਦੀ ਹੈਨਾ। ਕੀ ਤੁਸੀ ਔਖੇ ਹੋ ਜਾਦੇ ਹੋ ਬੜੇ ਜਿਆਦਾ।
ਬਿਲਕੁਲ ਅੱਜ ਤਾਂ ਵਖੋੁਣ ਦੁਪਹਿਰ ਦਾ ਮੌਸਮ ਹੋ ਗਿਆ ਹਾਲੇ ਤੱਕ ਤਾਂ ਮੌਸਮ ਬਹੁਤ ਅੱਛਾ ਹੈਗਾ। ਕੋਈ ਧੂਪ ਐਸਾ ਨਾਮ ਨੀ ਹੈਗਾ, ਕਿ ਤੂੰ ਪਾ ਰਹੀ ਹੈ। ਸ਼ਾਮ ਦੀ ਹੋਣ- ਵਾਲੀਏ। ਬਾਕੀ ਮੌਸਮ ਅੱਛੇ ਹੈ, ਚਾਂਸਿਸ ਨੇ 'ਕਿ ਇਹ ਸਾਰਾ ਦਿਨ ਰਹੇਗਾ, ਵੈਸੇ ਤਾਂ ਕਹਿ ਰਹੇ ਵੈਦਰ ਫੋਰਕਾਸਟ ਵਾਲ਼ੇ ਕਿ
ਕਿ ਬਾਰਿਸ਼ ਆਏਂਗੀ, ਮਤਲਬ ਧੁੱਪ ਆਏਗੀ। ਸਾਡਾ ਕੋਈ ਚਾਂਸ ਨਹੀ ਹੈਗਾ। ਸਾਡਾ ਤੇ ਮੌਸਮ ਝਾੜੀ ਏ, ਔਰ ਹੁਣ ਵੀ ਆਉਂਦੀ ਵੀ ਸੀ ਬਾਰਿਸ਼ ਅੱਜ ਤੇ ਸਾਰੇ ਮਲਕਿ ਗੱਡੀ ਤੇ ਹੀ ਗਏ ਨੇ ਕੰਮ ਤੇ ਆਪਣੇ- ਆਪਣੇ ਕੋਈ ਟੂ ਵੀਲਰ ਨੀ ਲੈ ਕੇ ਗਿਆ ਸਾਰੇ। ਫੋਰ ਵੀਲਰ ਤੇ ਗਏ ਨੇ, ਕਿਉਂਕਿ ਫੇਰ ਰਸਤੇ, ਚ' ਗਿੱਲੇ ਹੋ ਜਾਓ ਨਾ, ਕੰਮ ਤੋਂ ਫੇਰ ਵਾਪਸ ਆਉਣਾ ਪੈਂਦਾਂ ਹੈ।
ਹਾਂਜੀ। ਹਾਂਜੀ -ਹਾਂਜੀ ਕਹਿ ਰਹੇ ਨੇਂ ਕਿ ਤਿੰਨ- ਚਾਰ ਦਿਨ ਮੌਸਮ ਐਵੇਂ ਹੀ ਰਹਿਦਾ‌। ਸ਼ਾਇਦ ਧੁਪ ਨਾ ਹੀ ਨਿਕਲੇ। ਹਾਂਜੀ। ਹਾਂਜੀ- ਹਾਂਜੀ, ਚਲੋ ਵਧੀਆ, ਅੱਛਾ ਮੌਸਮ ਐਵੇਂ ਰਹੇਂ।
ਸਹੀ ਗੱਲ ਏ, ਐਵੇ ਵੀਂ ਰਹੇਗਾ ਨਾ ਤੇ ਫੇਰ- ਥੋੜ੍ਹਾ ਘਰੋ ਬਾਹਰ ਨਿਕਲਣ ਤੇ ਵੀ ਮਨ ਕਰੇਗਾ ਨਹੀ ਤੇ ਫੇਰ ਸਾਨੂੰ ਦਿੱਕਤ ਆਉਂਦੀ ਹੈ। ਬਾਹਰ ਨਿਕਲਣ ਤੇ ਵੀ ਨੀ ਮਨ ਕਰਦਾ, ਨਾ ਧੁੱਪੇ ਜਾਓ, ਨਾ ਕੁਛ
ਹਾਂ, ਨਹੀ ਤੇ ਇਨੀ ਗਰਮੀ ਦੇ ਵਿਚ ਕਿਥੇ ਜਾਇਆ ਜਾਦਾ, ਕਿਤੇ ਘੁੰਮਣ- ਫਿਰਨ ਬੰਦਾ ਸੋਚ ਵੀ ਨਹੀ
ਨਹੀ ਘੁੰਮਣਾ ਤੇ ਦੂਰ ਦੀ ਗੱਲ ਏ ਜਰੂਰੀ ਕੰਮ ਵੀ ਹੋਏ ਨਾ- ਫਿਰ ਉਹ ਵੀ ਬੰਦਾ ਅਵੋਇਡ ਹੀ ਕਰਦਾ ਹੈ, ਜੇ ਕਿ ਨਾ ਹੀ ਕਰੋ ਤੇ ਚੰਗੀ ਗੱਲ ਹੈ।
ਦੇਖੋ ਹੁਏ ਏ ਵਾਲਾਂ ਮੌਸਮ ਅੱਜ ਹੋ ਗਿਆ ਤੇ ਹੋ ਸਕਦਾਂ ਕਿ ਦੇਖੋ, ਅਸੀਂ ਵੀ ਚਲੇ ਦਾਈਏ ਕਿਤੇ ਘੁੰਮਣ- ਫਿਰਨ ਪਲੈਨ ਬਣਾ ਲਈਏ, ਅਗਰ ਸਾਡਾ ਬਣੇਗਾ ਤੇ- ਅਸੀਂ ਵੀ ਬਣਾ ਲੈਂਦਾ ਨਾਲ ਇਕੱਠੇ ਚਾਲ ਪਾਵਾਂਗੇ। ਮੌਸਮ
ਹਾਂਜੀ- ਹਾਂਜੀ। ਬਿਲਕੁਲ ਸਹੀ ਕਹਿ ਰਹੇ ਹੋ, ਮੈਨੂੰ ਤੇ ਅੱਜ- ਖੁਸ਼ੀ ਹੋਈ, ਮੈ ਕਿਹਾ ਮੈਂ ਦੀਦੀ ਨੂੰ ਦਸਾਂ ਬਾਰਿਸ਼ ਆਈਏ ਮੌਸਮ ਵਧੀਆ ਹੋ ਗਿਆ ਜੇ।
ਹਾਂਜੀ- ਹਾਂਜੀ।
ਅਸੀਂ ਤੇ ਮੌਸਮ ਵਧੀਆਂ ਵੇਖ ਕੇ ਬਣਾਏ ਵੀ ਮੀਸੇ ਪਰੌਂਠੇ ਨੇ ਅੱਜ।
ਅੱਛਾ। ਵਾਹ! ਹਾਂ। ਬਿਲਕੁਲ- ਬਿਲਕੁਲ ਕੁਛ ਸਪੇਸ਼ਲ ਹੋ ਜਾਏ ਨਾ। ਜਹੇ ਮੌਸਮ ਦੇ ਵਿੱਚ
ਹੋਰ, ਵੈਸੇ ਬਾਰਿਸ਼ ਕਰਕੇ ਨਾ ਸਾਡੇ ਜਿਹੜੇ ਮੇਲ ਮੈਂਬਰ ਨੇ ਉਹਨਾ ਨੂੰ ਵੀ ਲੱਗਦਾ ਕਿ ਸਾਡੀ ਵੀ ਹਾਫ ਡੇ ਜਾਂ ਛੁੱਟੀ ਹੈ, ਉਹ ਵੀ ਇੰਜੋਏ ਕਰਦੇ ਨੇ ਫਿਰ, ਲੰਚ ਬਰੰਚ ਇਕੱਠਾ ਕਰਾਓ ਜੀ', ਮਿਸੇ ਪਰੌਂਠੇ ਤੇ ਛੁੱਟੀ।
ਸਹੀ ਗੱਲ ਹੈ, ਅੱਰ ਸਾਰੀ ਫੈਮਲੀ ਇਕਠੀ ਬੈਠੇ ਤੇ, ਉਹਦਾ ਮਜ਼ਾ ਹੀ, ਕੁੱਛ ਅਲਗ ਹੈਗਾ।
ਹਾਂ, ਫਿਰ ਦਹੀ- ਲੱਸੀ ਦੇ ਨਾਲ ਤੁਹਾਨੂੰ ਪਤਾ ਹੋਰ ਵੀ ਸਵਾਦ ਆ ਜਾਦਾ ਪੰਜਾਬੀਆਂ ਨੂੰ-
ਹਾਂਜੀ- ਹਾਂਜੀ ਸਹੀ, ਕਹਿ ਰਹੇ ਚਲੋ ਅੱਛਾ ਮੌਸਮ,
ਪੁੱਛ ਏ ਦੀਦੀ ਦਾ- ਮੌਸਮ ਕਿਵੇਂ, ਸਾਡਾ ਤੇ ਵਧੀਆ ਹੋ ਗਿਆਂ। ਤੇ ਦੱਸਾਂ ਕਿ ਬਾਰਿਸ਼,
ਹੈਗਾ, ਹਾਂ- ਹਾਂ ਹਾਂਜੀ -ਹਾਂਜੀ ਜਰੂਰ ਚਲੋ- ਠੀਕ ਹੈ, ਆਪਾਂ ਕੋਸ਼ਿਸ਼ ਕਰਾਂਗੇ, ਕਿ ਹਾਂਜੀ -ਹਾਂਜੀ ਸਭ ਵਧੀਆ। ਜਲਦੀ ਮਿਲਾਗੇ, ਹਾਂਜੀ ਠੀਕ ਹੈ, ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ।